ਸਾਰੀਆਂ ਕਾਲ ਜੀ, ਸਸਰੀਆ ਕਾਲ। ਹੋਰ ਸੁਣਾਓ ਜੀ ਕੀ ਹਾਲ ਐ?
ਬਸ ਬਹਿਨਾ ਕੇ ਕਾਲ ਆ ਰਹੇ ਨੇ ਘੁੰਮਨੇ ਕੇ ਲਿਏ।
ਹਾਂਜੀ‌। ਵਧੀਆ ਜੀ ਵਧੀਆ‌ ਅੱਛਾ ਮੈਂ ਜੀ ਵਧੀਆ। ਹੋਰ ਸੁਣਾਏ ਜੀ ਕੀ ਹਾਲ-ਚਾਲ ਐ?
ਬਸ ਜੀ ਸਭ ਵਧੀਆ। ਸਭ ਵਾਹਿਗੁਰੂ ਜੀ ਦੀ
ਔਖਾ ਜੀ। ਮੈਂ ਵੀ ਠੀਕ ਆ, ਮਤਲਬ ਸ ਸੋਚਿਆ ਦੋ ਗੱਲਾਂ ਕਰਨੀਆਂ, ਕਾਫੀ ਦਿਨ ਹੋ ਗੇ ਬਾਤ ਕਰਨ ਚ ਗਰ ਵਿੱਚ ਇਤਨੇ ਬਿਜ਼ੀ ਹੋ ਜਾਂਦੇ ਟਾਈਮ ਈ ਨੀ ਮਿਲ
ਹਾਂ ਦੇਖ ਕਰਨ ਨਾਲ ਤੋਂ ਸਭੈ ਬਿਜੀ ਹੁੰਦੇ ਨੇ, ਮੇਰਾ ਤੋਂ ਕਾਮ ਨੀ ਖਤਮ ਹੁੰਦਾ ਨੀ ਕਬੀ ਵੀ
ਹਾਂਜੀ-ਹਾਂਜੀ। ਚੰਗਾ ਮੈਸੇਜ ਦੇਖਾਂ ਦੀ ਮਤਲਬ ਰਿਸ਼ਾਰਡ ਦੇ ਖਤਮ ਹੋ ਜਾਂਦੀ ਮੇਰੀ ਚਲੋ ਦ ਇੱਕ ਵਾਰ ਬਾਤ ਹੀ ਕਰਨ ਦੇ ਵਿਸ਼ਾਲ ਦੇ ਅਠਾਈਸ ਦਿਨ ਮੇ ਕਿਤਨੀ ਜਲਦੀ-ਜਲਦੀ ਲੋੜ ਹੋ ਜਾਂਦੀ ਐ ਖ਼ਤਮ।
ਹਾਂਜੀ ਇਹ ਤਾਂ ਯ ਇਹਨਾਂ ਦੀ ਗ-ਗਲਤ ਬਾਤ ਹੈ।
ਹਾਜੀ ਤੱਕ ਰਿਚਾਰਜ ਨਾ ਕਰਨ ਦੀ ਮਤਲਬ ਤਬ ਤੱਕ ਨਾ ਕੋਲ ਆ ਸਕਦੀ ਏ, ਨਾ ਕਰ ਸਕਦੇ ਓ।
ਪਹਿਲੇ ਦਾ ਹਿਸਾਬ ਸਹੀ ਥਾ ਵਧੀਆ ਥਾ ਬਿਲਕੁਲ ਰਿਚਾਰਜ ਕਰਾਓ ਤੇ ਤੁਸੀਂ ਵੀ ਸਕੋਲ ਨਾ ਮਾਰੋ। ਉਹੀ ਰਿਚਾਰਜ ਰਹਿੰਦਾ ਨੀ, ਪੈਸੇ ਰਹਿੰਦੇ ਨੀ
ਹਾਂ-ਹਾਂ। ਔਰ ਅੱ ਅੱਜ-ਕਲ ਦੇ ਮਤਲਬ ਜ ਆ ਪੈਸੇ ਦਾ ਮਸਲਾ ਤਾਂ ਆਜ ਬਦਲ ਤੋਂ ਜਦ ਤੱਕ ਰਿਚਾਰਜ ਨਾ ਕਰਾਂਦੇ ਜਬ ਤੱਕ ਕੋਲ ਈ ਨੀ ਆ ਸਕਦੀ
ਹਾਂਜੀ ਯਹੀ ਤੋ ਮਸਲਾ ਐ ਸਾਰਾ, ਕੋਲ ਈ ਨੀ ਆਉਂਦੀ ਨ ਓਟੀ ਪੀ ਆਦਾ ਨੀ, ਮੈਸੇਜ ਆਦਾ ਨੀ।
ਉਹੀ ਗੱਲ ਹੈ ਜੀ ਮਤਲਬ ਫਿਰ ਕਰਾਣਾ ਪੜਦਾ ਜੀ, ਬੱਚੋਂ ਕੇ ਪੜ੍ਹਾਈ ਦੇ ਨਾਲ ਬੱਚੋਂ ਕੇ ਪੜ੍ਹਾਈ ਵਾਸਤੇ ਓਨਲਾਈਨ ਚੀਜ਼ਾਂ ਕੰਪਿਊਟਰ ਦੇ ਵਿੱਚ ਬਹੁਤ ਸਾਰੀ ਚੀਜ਼ ਹੋ ਜਾਂਦੀ ਐ ਤੇ ਉਹ ਰਿਚਾਰਜ ਵੀ ਕਰਾਉਂਣਾ ਬਣਦਾ ਹਾਂ। ਕਭੀ-ਕਭੀ ਦੇ ਵਾਈ ਫਾਈ ਦਾ ਵੀ ਰਿਚਾਰਜ ਹੁੰਦਾ।
ਹਾਂਜੀ ਦੇਖੋ ਐਸੇ ਲੱਗਦਾ ਨੀ ਖੂਨ ਕੇ ਨਾਲ ਹਮਾਰੀ ਜ਼ਿੰਦਗੀ ਹੈ ਹਮਾਰੀ ਜ਼ਿੰਦਗੀ ਔਰ ਕਿਸੇ ਵੀ ਨਾਲ ਹੈ ਹੀ ਨਹੀਂ
ਹਾਂਜੀ-ਹਾਂਜੀ। ਚੰਗਾ ਬਹੀ ਜ ਜੀ ਮਤਲਬ ਅਮਾਰੀ ਜ਼ਿੰਦਗੀ ਤੇ ਰਿਮੋਟ ਬਣ ਜੇ ਗਾ ਨਾ ਫੋਨ ਆਪਣਾ ਕੰਪਿਊਟਰ ਦੇ ਵਗੈਰਾ ਰ ਐਜੁਕੇਸ਼ਨ ਦੇ ਇਤਨੀ ਜ਼ਰੂਰੀ ਹੁੰਦੀ ਹੈ ਅੱਜ ਦੇ ਮਾਹੌਲ ਦੇ ਵਿੱਚ ਤਸੀਂ ਦੇਖਾ ਜਾਂਏ ਤੋਂ, ਕਿ ਜਿਤਨੀ ਫੋਨ ਜ਼ਰੂਰੀ ਉਤਨੀ ਐਜੂਕੇਸ਼ਨ ਇੰਪੋਰਟੈਂਟ ਐ।
ਹਾਂ ਇਹ ਤੋ ਹੈ। ਸਹੀ ਚੰਗਾ ਸਹੀ ਦੱਸੇ ਹੋ ਆਪ ਚੰਗਾ ਬੋਲੇਗੇ। ਇਹ ਤੋ ਅੱਜ ਕੱਲ ਐਜੂਕੇਸ਼ਨ ਕਿ ਮੈਂ ਇਸਕੀ ਆਨਲਾਈਨ ਕਿਤਨੀ ਨੀਡ ਹੈ ਬੱਚੋ ਨੂੰ। ਔਨਲਾਈਨ ਕਾਮ ਆਂਦਾ ਨੀ ਬੱਚੋ ਨੂੰ ਪ੍ਰੋਜੈਕਟ ਕਲਾਸ ਦੇਣੀ ਤੇ ਬੱਚੋਂ ਦੀ ਛੁੱਟੀ ਉਹ ਪੜ ਰਹੀ ਸੀ ਤੋ, ਆ ਬੱਚੋਂ ਨੂੰ ਐਸੀ ਟੀਚਰ ਦੇ ਦੇਣੀ ਔਨਲਾਈਨ।
ਹਾਂਜੀ-ਹਾਂਜੀ ਉਹੀ ਜੇ ਬੱਚੇ ਤੋਂ ਛੁੱਟੀ ਦੇ ਪੈਂਦੀ ਸੀ ਉਸ ਹਿਸਾਬ ਦੇ ਬੱਚੋ ਦੇ ਔਨਲਾਈਨ ਕਾਮ ਆ ਜਾਂਦੇ ਸੀ, ਇੱਕ ਵਾਰੀ ਸੀਟ ਬਣਾਉਣ ਵਾਸਤੇ। ਅਸਾਈਨਮੈਂਟ ਬਣਾ ਲੋ ਜੀ, ਜੋ ਵੀ ਕੰਮ ਹੋਣਾ ਸਾਰਾ ਔਨਲਾਈਨ ਤੇ ਹੈ।
ਔਨਲਾਈਨ ਹੀ ਹੋਣਾ ਹੈ। ਦੇਖੋ ਔਫਲਾਈਨ ਤਾਂ ਯੇ ਹੈ ਪਹਿਲੇ ਣੇ ਟਾਈਮ ਨੇ ਇਤਨਾ ਥਾ' ਨਹੀਂ ਹਮਾਰੇ ਟਾਈਮ ਮੈ ਵੀ ਇਤਨਾ ਥਾ ਨਹੀਂ ਔਰ। ਔਨਲਾਈਨ ਨਾ ਇੰਨਾਂ ਰਿਚਾਰਜ ਕਾ ਕੋਈ ਮਸਲਾ ਥਾ। ਨਾ ਇੰਨਾ ਕੋਈ ਲੋੜ ਸੀ। ਕੇ' ਚੱਲੋ ਫੋਨ ਚਲਾਵਂਗੇ ਜਾਂ ਕਰੇਗੇ ਹਾਂ ਮਾ ਤਬ ਖੇਲਣੇ ਸੇ ਮਤਲਬ ਥਾ।
ਹਾਂਜੀ।
ਆਪਾਂ ਤੋਂ ਬਾਹਰ ਖੇਲ 'ਲੇ ਹੋਏ ਤੇ।
ਹਾਂ ਪਹਿਲੇ ਤਾਂ ਜਿਹਨੂੰ ਮਤਲਬ ਸੀ। ਪੜਾਈ ਦੇ ਵਿੱਚ ਦਿਲਚਸਪੀ ਵੀ ਰਹਿੰਦੀ ਸੀ ਦਿਲ ਕਰਦਾ ਹਦਾ ਸੀ ਕਿ ਸਕੂਲ ਜਾਵ ਦੇ ਪੜਨ ਦੇ, ਲੋਕਾਂ ਕੇ ਬੀਚ' ਆਪਣੇ ਦੋਸਤਾਂ ਨਾਲ ਬੈਠੇਗੇ ਦੇ
ਇਸ ਸਕੂਲ ਮੈਂ ਵੀ ਬਸ ਸਕੂਲ ਟਾਈਮ ਈ ਬਹੋਤ ਹੀ ਵਧੀਆ ਦਾ। ਔਰ ਇਸ ਟਾਈਮ ਵੀ ਵਧੀਆ ਨਾ, ਅੱਜ ਕੱਲ ਦੇ ਟਾਈਮ ਤਾਂ ਸਕੂਲ। ਟਾਈਮ ਹੀ ਵਧੀਆ ਹੈ, ਵੋਹੀ ਯਾਦ ਆਤਾ ਸੀ।
ਹਾਂਜੀ ਚੰਗੀ ਗੱਲ ਹੈ, ਉਹੀ ਵਾਲੀ ਬਾਤ ਹੋਵੇ ਦੀ ਜ' ਪਹਿਲੇ ਸਕੂਲ ਦੇ ਜਾਂਦੇ ਸੀ ਟੀਚਰ ਬੋਲਦੇ ਸੀ ਜ' ਮਤਲਬ ਕੋਲਜ ਜਾਂਦੇ ਸੀ। ਤਬ ਕੈਜੂਅਲ ਪਹਿਨਾ ਦੀ ਫੈਸ਼ਨ ਕਰਾਂ ਦੀ ਅਬ ਜਦ ਕੋਲੇਜ ਜਾਣਾ ਸ਼ੁਰੂ ਹੁੰਦਾ ਤਬ ਮਤਲਬ ਕੋਈ ਲੋੜ ਹੀ ਨਹੀਂ ਆਉਂਦੀ ਕਰਨ ਦੀ, ਦਿਲ ਉੱਤਾ ਹੀ ਨਹੀਂ ਜਾਣਦਾ ਨਾ ਬੰਕ ਮਾਰੋ ਨਾ ਕੁਛ
ਹਾਂਜੀ-ਹਾਂਜੀ ਇਸਕੂਲ ਤਾਂ ਯੇ ਥਾਂ ਕਿ ਏ ਟਾਈਮ ਨੂੰ ਤਿਆਰ ਹੋ ਕੇ ਟਾਈਮ ਨਾਲ ਚਲੇ ਜਾਓ ਆਪਾ ਫੇਰ ਸਕੂਲ ਸੇ ਟਾਈਮ ਵਿੱਚ ਆ ਜਾਓ। ਤੇ' ਕੋਲੇਜ ਤਾਂ ਚਲ ਟਾਈਮ ਹੀ ਨਹੀਂ ਹੈ ਕਦੇ ਵੀ ਚਲੇ ਜਾਓ। ਕਦੇ ਵੀ ਆ ਜਾਓ।
ਉਹੀ ਹੈ ਨਾ ਅ ਜਦ ਤੱਕ ਮਤਲਬ ਬਈ ਡੰਡਾ ਟਾਈਟ ਨਾ ਹੁੰਦਾ ਸੀ। ਟੀਚਰ ਦੇ ਯਾਂ ਗੁਰੂ ਦੇ ਨਾਲ ਤਬ ਤੱਕ ਮਜ਼ਾ ਨਹੀਂ ਆਉਂਦਾ
ਨਹੀਂ ਆਂਦਾ ਆਪਾਂ ਦੇਖੋ ਕੋਈ ਸਬਜੈਕਟ ਦਾ ਲੈਕਚਰ ਲੱਗਾ ਸੀ ਕਾਲਜ ਮੈਂ ਕਲਾਸ ਵਿੱਚ ਤੇ ਆਪਾਂ ਸੋਚਦੀ ਕੇ ਚਲੋ ਲੈ ਲਾ ਵੈਗੇ
ਹਾਂਜੀ ਆ ਉਹ ਮਨ ਮੁਤਾਬਿਕ ਦੇ ਪੜਾਈਆਂ ਹੋ ਰਹੀ ਸੀ ਅੱਜ ਕੱਲ ਤੋਂ, ਪਹਿਲੇ ਤੇ ਉਹਦਾ ਦਾ ਕਿ ਗੁਰੂ ਨਾਲ ਇਤਨਾ ਡੰਡਾ ਟਾਈਟ ਰਹਿੰਦਾ ਡਰ ਰਹਿੰਦਾ ਸੀ ਅਜੇ ਕੰਮ ਪੂਰਾ ਨੀ ਹੁੰਦਾ
ਹਾਂਜੀ ਹਾਂਜੀ ਹਾਂਜੀ ਉਹੀ ਆ ਜੀ ਮਤਲਬ ਜੋ ਪਹਿਲੇ ਦੀ ਪੜ੍ਹਾਈ ਦੇ ਵਿੱਚ ਅੱਜ ਦੀ ਪੜ੍ਹਾਈ ਦੇ ਵਿੱਚ ਕਾਫ਼ੀ ਅੰਤਰ ਆ ਗਿਆ
ਔਨਲਾਇਨ ਔਨਲਾਈਨ ਕਾ ਯੇ ਹੈ ਬਾਅਦ ਮੈਂ ਲੇ ਲੇਵੇਗੇ ਔਰ ਅਬ ਯ ਪਹਿਲ ਔਫਲਾਈਨ ਕਾ ਲੈਣਾ ਹੀ ਲੈਣਾ ਪੜੇਗਾ ਔਰ ਉਸ ਨਾ ਉਸ ਕਾ ਬੈਨੀਫਿਟ ਯੇ ਥਾ ਕਿ ਆਪਣਾ ਸਿਲੇਬਸ ਪੂਰਾ ਹੋ ਜਾਂਦਾ ਹੈ
ਉਹੀ ਤਾਂ ਅੱਜ ਕੱਲ੍ਹ ਦੇ ਬੱਚੇ ਦੇ ਇਤਨੇ ਹੁਸ਼ਾਰ ਬਣ ਜਾਂਦੇ ਕਿ ਉਹ ਕੋ ਬਤਾ ਦੇ ਅਗਰ ਹਮ ਕੋਈ ਕਲਾਸ ਨੀ ਲੈਂਦੇ ਹਮ
ਦੇ ਨੀ
ਹਾਂ ਪਰ ਪਹਿਲੇ ਤੋਂ ਹੀ ਔਡਰ ਰਹਿੰਦਾ ਸੀ ਅਗਰ ਇਹ ਕਲਾਸ ਵੀ ਨਾ ਪੇਪਰ ਨਾਲ ਟੋਪਿਕ ਆਉਂਦਾ ਸੀ
ਹਾਂਜੀ ਹਾਂਜੀ ਤੇ ਅੱਜ ਕੱਲ੍ਹ ਇਹਨਾਂ ਬੱਚਿਆਂ ਨੂੰ ਤਾਂ ਬਸ ਯੇਹੀ ਹੁੰਦਾ ਔਨਲਾਈਨ ਲੇ ਲੈਂਗੇੇ ਤੇ ਔਨਲਾਈਨ ਕੇ ਚੱਕਰ ਮੈਂ ਸਾਰਾ ਕੁਜ ਪੈਂਡ
ਜਿਸ-ਜਿਸ ਮਾਹੌਲ ਦੇ ਵਿੱਚ ਇਨਸਾਨ ਕੰਪਿਊਟਰ ਹੁੰਦੇ ਸੀ ਨਾ ਲੈਪਟੋਪ ਦੇ ਪੜ੍ਹਾਈ ਦੇ ਵਿੱਚ ਕੋਈ ਓਨਲਾਈਨ ਬੁਕ ਨਾ ਹੁੰਦੀ ਨਾ ਕੋਲ ਨਾ ਫੋਨ ਕੁਛ ਹੀ ਨੀ ਹੁੰਦਾ ਸੀ ਚਿੱਠੀਆਂਓ ਦੇ ਵਿੱਚ ਕਮ ਹੋ ਜਾਂਦਾ ਚਿਠੀਆਂ ਪਹੁੰਚ ਜਾਂਦੀ ਸੀ ਇੱਕ ਦੂਸਰੇ ਦੇ ਕਬੂਤਰ ਨਾਲ
ਹਾਂਜੀ ਹਾਂਜੀ
ਅੱਜ ਕਲ ਤੋਂ ਇੱਕ ਫੋਨ ਮਿਲਾ ਹੁਆ ਤੇ ਵੀਡੀਓ ਕਾਲ ਤੇ ਬਾਤ ਹੋ ਜਾਂਦੀ ਹੈ
ਅੱਜ ਕੱਲ ਤੋਂ
ਹਾਂਜੀ-ਹਾਂਜੀ ਜੋੋਖੀ ਗੱਲ ਹੈ ਤੋਂ ਅਹਿਸਾਸ ਹੋਤਾ ਸੀ ਕਿ ਮਤਲਬ ਇਤਨਾ ਤੋਂ ਹਮਂ ਨਹੀ ਆਉਂਦਾ ਜਿਤਨਾ ਬ
ਦੇਖੋ ਨਾ ਜ਼ਰੂਰੀ ਵੀ ਹੈ ਔਰ ਦੇਖਾ ਜਾਏ ਤੋ ਬੈਨੀਫਿਟ ਵੀ ਹੈ ਲੋਸ ਵੀ ਹੈ ਯੇਹੀ ਹੈ ਜੀਵੇਂ ਬਿਨਾਂ ਪਾਣੀ ਕੇ ਬਿਨਾਂ ਪੜ੍ਹਾਈ ਦੇ ਇਨਸਾਨ ਦੀ ਅਕਲ ਵੀ ਸੁੱਕ ਜਾਂਦੀ ਹੈ
ਹਾਂਜੀ-ਹਾਂਜੀ ਉਹੀ ਹੈ ਨਾ ਮਤਲਬ ਅੱਜ ਦਲ ਦੇ ਮਤਲਬ ਜਿਤਨੀ ਖਾਣ ਪਾਣ ਦੀ ਜ਼ਰੂਰਤ ਹੈ ਉਸ ਹਿਸਾਬ ਦੇ ਐਜੂਕੇਸ਼ਨ ਦੇ ਕਾਫੀ ਲੋੜ ਹੁੰਦੀ ਐ ਲੋ ਔਦੇ ਵਿੱਚ
ਪੈਲੇ ਨੀ ਸੋਚਦੇ ਨੀ ਪੈਲੇ ਪੈਲੇ ਦੇ ਲੋਕ ਸੋਚਦੇ ਨੀ ਸਾਡੇ ਮਾਂ ਬਾਪ ਦਾ ਤੇ ਹੱਥੋ ਨਾਲ ਖੇਤੀ ਕਰਦੇ ਸੀ ਤੇ ਦੋ ਵੱਲ ਲਾ ਰੋਟੀ ਮਿਲ ਜੈਦੀ ਸੀ।
ਹਂਜੀ, ਹਂਜੀ।
ਪਰ ਹੁਨ ਜ਼ਮਾਨਾ ਬਦਲ ਗਿਆ ਐ।
ਅੱਜ ਕੱਲ ਵਹੀ ਹੋਲੀ ਔਹੀ ਗੱਲ ਐ ਜੀ। ਮਤਲਬ ਮਿਹਨਤ ਦੀ ਲੋੜ ਈ ਨੀ ਐ। ਮੈਂ ਤੋਂ ਕੰਪਿਊਟਰ ਦੇ ਵਿੱਚ ਬੈਠ ਕੇ ਤੇ ਬਾਕ ਕਾਮ ਕਰਨ ਤੇ ਸਾਈਨ ਮਾਨੇ ਦੇ ਐਸੇ ਦੇ ਕੋਈ ਕੰਮ ਮਿਲ ਜਾਂਦੇ ਜਾਂ। ਫੇਰ ਮਿਹਨਤ ਨੀ ਹੋੰਦੀ ਪੈਲੇ ਕੇ ਟੈਮ ਮਿਹਨਤ ਹੀ ਚੰਗੀ ਦੀ।
ਹਂਜੀ, ਦੇਖੋ ਅੱਜ ਕੱਲ ਨਾ ਕਈ ਪਿੰਡਾਂ ਵਿੱਚ ਅੱਜ ਵੀ ਕੁੰਡੀ ਨੂੰ ਕਿੰਨਾ ਪੜਾਨਾ ਹੈ। ਪਰ ਮੈਂ ਮੈਂ ਖਦਾ ਹਾਂਜੀ, ਐ ਜੇਮਾ ਪੜੀ ਲਿਖੀ ਹੋਵੇ ਤਾਂ ਪੂਰਾ ਘਰ ਸਿੱਧਾ ਚਲਦੈ। ਮੇਈ ਗੱਲ ਐ। ਲੜਕੀ ਐਜੂਕੇਟਿਡ ਹੋੰਦੀ ਐ ਤੇ ਸਾਰਾ ਘਰ ਐਜੂਕੇਟਡ ਹੋੰਦਾ ਐ।
ਹਂਜੀ, ਹਂਜੀ ਔ ਤਾਂ ਹੈ ਜੀ ਔਹੀ ਹੈ ਬਸ। ਦੀ ਮਤਲਬ ਬੱਚੇ ਦੇ ਨਾਲ ਇਤਨਾ ਦੇਨ ਪੈਂਦਾ ਐ। ਕਿ ਅੱਜਕੱਲ ਇੱਕ ਦੇ ਕਮਾਈ ਦੇ ਵਿੱਚ ਬੱਚੋਂ ਦੀ ਪੜਾਈਆਂ ਪੂਰੀ ਨੀ ਹੁੰਦੀਆਂ। ਅਗਰ ਇੱਕ ਕੋਰਸ ਵੀ ਕਰਾਉਂਦੇ ਸੀ। ਬੇਸਿਕ ਉਸ ਮੇਂ ਭੀ ਸਠ ਸੱਤਰ ਹਜ਼ਾਰ ਲੱਗਦਾ ਹੁੰਦੇ।
ਹਂਜੀ, ਹਂਜੀ ਜਿੱਥੇ ਪੜਾਇਆਂਐ। ਔਥੇ ਲੜਾਈ ਝਗੜੇ ਕੱਠ ਹੁੰਦੇ ਐਂ। ਤੇ ਨਸ਼ਾ ਚੋਰੀ ਠੱਗੀ ਏਹੀ ਸਭ ਅਨਪੜਤਾ ਹੋਵੇ ਪੈਦਾ ਹੁੰਦੇ ਐ।
ਹਂਜੀ, ਹਂਜੀ ਔਹੀ ਨਾਲ ਦੇਖੋ ਨਾ ਪੈਲੇ ਤੇ ਮਤਲਬ ਪੂਰੀ ਫੈਮਿਲੀ ਦੇ ਵਿੱਚ ਸਾਥ ਰੈਂਦੇ ਸੀ। ਖਰਚੇ ਵੀ ਪੂਰੇ ਹੋ ਜਾਂਦੇ ਸੀ। ਅਪਨੀ ਪੜਾਈਆਂ ਦੀ ਵਗੈਰਾ ਸਾਰੇ ਕੰਮ ਨ ਦੇਨ ਜਾਂਦੇ ਸੀ। ਅੱਜ-ਕੱਲ ਦੇ ਇੱਕ ਸਿੰਗਲ ਦੇ ਫੈਮਿਲੀ ਅਪਨੇ ਬੱਚੇ ਨੀ ਪਾਲਨ ਨੀ ਪਾ ਰੈ।
ਹਾਂਜੀ, ਇਕ ਐ ਵੀ ਹੈ ਤੇ ਪੜਾਈ ਨੌਕਰੀ ਨਾਲ ਜ਼ਰੂਰੀ ਵੀ ਐ। ਸਭ ਨੂੰ ਨੌਕਰੀ ਚੈਈਏ ਦਾ।
ਆਈਹੇ।
ਬਟ ਏਸਵਿੱਚਪੜਾਈ ਦਾ ਮਤਲਬ ਸਿਰਫ ਨੌਕਰੀ ਨਹੀਂ ਐ। ਮਤਲਬ ਬੰਦੇ ਨੂੰ ਅਕਲ ਨੀ ਆਦੀ, ਅਕਲ ਆਦੀ ਐ, ਸਮਝ ਆਦੀ ਐ। ਸਮਝ ਸਿ਼ਔਰਟੀ ਆਤੀ ਐ, ਪੜਈ ਨਾਲ
ਹਾਂਜੀ, ਹਾਂਜੀ ਔਹੀ ਨਾ ਦੇਖੋ ਜਿਸ ਦੇ ਐਜੂਕੇਸ਼ਨ ਨਾਲ ਹੁੰਦੀ ਹੈ। ਵੋ ਅਪਨੇ ਕਿੱਛੇ ਦੇ ਬੁਰੇ ਦੇ ਬਾਰੇ ਦੇ ਮੈਂ ਚਾਨ ਨਹੀਂ ਸਕਤਾ ਸੋਚ ਸਕਦਾ।
ਹਂਜੀ ਜੋ ਬੱਚਾ ਅੱਜ ਪੜੇਗਾ ਤੇ ਕੱਲ ਨੂੰ ਪਿੰਡ ਦਾ--ਂ ਨਾਮ ਈ ਰੋਸ਼ਨ ਕਰਦਾ ਐ।
ਹਂਜੀ, ਹਂਜੀ।
ਤੇ ਮਾਂ ਬਾਪ ਨੂੰ ਚੈਦਾ ਕਿ ਤੋੜੀ-ਤੋੜੀ ਕਰਕੇ ਬੱਚੇਆਂ ਨੂੰ ਜ਼ਰੂਰ ਪੜਾਵੋ।
ਹਂਜੀ, ਆਹੋੋ ਲੜਕਿਔ ਦੇ ਬੜਾ ਜ਼ਿੰਦਗੀ ਜਿਦੇ ਮੈਂ ਮਤਲਬ ਜੋੜ ਲੜਾਂਦਾ ਸੀ, ਕਿ ਅੱਜ-ਕੱਲ ਅਪਨੇ ਘਰ ਦੇ ਵਿੱਚ ਜੇ ਕੱਲ ਨੂੰ ਦੁਸਰੇ ਕੇ ਘਰ ਜੈਂਦੇ ਐਜੂਕੇਸ਼ਨ ਦੀ ਇੰਪੋਰਟੈਂਟ ਹੋੰਦੀ।
ਹਂਜੀ, ਹੁਨਲੜਿਕਕਿਔ ਨੂੰ ਈ ਕੈਂਦੇ ਨੀ ਕਿ ਤੁਸੀਂ ਕੀ ਕਰਨਾ ਐ ਫੜਕੇ ਬਟ ਯ ਲੜਕਿਔ ਕੋ ਜੈਦਾ ਪੜਾਨਾ ਹੋਤਾ ਹੈ ਨੀ ਲੜਕੀ ਪੜੇਗੀ ਤੇ ਸਾਰਾ ਘਰ ਈ ਪੜੇਗਾ ਤੇ ਇਨਸਾਨ ਲੜਕਾ ਪੜ੍ਹੇਗਾ, ਤੇ ਵੋ ਸਿੰਗਲ ਹੀ ਪੜ੍ਹੇਗਾ।
ਹਾਂਜੀ, ਓਕੇ ਅੱਜ-ਕੱਲ ਦੇ ਉਹ ਮਤਲਬ ਲੜਕ- ਲੜਕੀ ਦੇ ਇਤਨੇ ਮਤਲਬ
ਹਾਂਜੀ-ਹਾਂਜੀ। ਤਾਂ ਵਾਹਿਗੁਰੂ ਦੀ ਮਿਹਰ ਹੈ, ਅੱਜ-ਕੱਲ੍ਹ ਤਾਂ ਲੜਕੀਆਂ ਸਭ ਚੀਜ਼ ਮੇ ਆਗੇ ਹੈ ਬੜੀ ਮਿਲਦੀ ਹੈ।
ਉਹੀ ਚੰਗਾ ਲੱਗਾ ਦੀ ਆਪਸੇ ਬਾਤ ਕਰਕੇ, ਚਲੋ ਜੀ ਕਰੇਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ- ਸ੍ਰੀ ਕਾਲ